ਹਾਂਜੀ ਸਤਿ ਸ਼੍ਰੀ ਅਕਾਲ ਜੀ, ਦੀਦੀ ਹੋਰ ਕਿਆ ਹਾਲ ਚਾਲ? ਵਧੀਆ ਵਧੀਆ, ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ?
ਵਧੀਆ ਵਧੀਆ ਹੋਰ, ਮੈਂ ਕਿਹਾ ਚਲੋ ਤੁਹਾ ਤੁਹਾਡੇ ਨਾਲ ਗੱਲ, ਕਰਦੀ ਆਂ ਅਗਰ ਫ੍ਰੀ ਫ੍ਰੀ ਹੋ ਤੋਂ। ਕਿ ਬਈ ਪਾਣੀ ਪੀਵਣ ਦੇ ਕੀ ਫਾਇਦੇ ਹੈਗੇ ਕਿ ਮਤਲਬ ਪਾਣੀ ਪੀਣਾ ਕਿੰਨਾ ਜ਼ਰੂਰੀ ਹੈਗਾ। ਕਿੰਨਾ ਜ਼ਰੂਰੀ ਨਹੀਂ ਹੈਗਾ, ਕਿਉਂਕਿ ਅੱਜ ਕੱਲ੍ਹ ਦੇ ਟਾਈਮ 'ਚ ਨਾ ਕਿਉਂਕਿ ਦੇਖੋ, ਡਾਕਟਰ ਕੋਲ ਵੀ ਜਾਓ ਨਾ ਉਹ ਪ ਪੁੱਛਦਾ ਹੈਗਾ ਤੁਹਾਡੇ ਕਿ ਪਾਣੀ ਕਿੰਨਾ ਪੀਂਦੇ ਹੋ ਕਿ। ਕਿਉਂਕਿ ਪਾਣੀ ਸਾਡੇ ਵਾਸਤੇ ਇੱਕ ਜੀਵਨ ਹੈਗਾ। ਤੁਸੀਂ ਪਾਣੀ ਬਿਨਾ ਚੌਵੀ ਘੰਟੇ ਨਹੀਂ ਰਹਿ ਸਕਦੇ। ਪਰ ਤੁਸੀਂ ਖਾਣੇ ਬਿਨਾਂ ਤੁਸੀਂ ਸੱਤ ਦਿਨ ਤੱਕ ਰਹਿ ਸਕਦੇ ਹੋ ਕਿਉਂਕਿ ਪਾਣੀ ਜਿਹੜਾ ਹੈਗਾ ਸਾਡੇ ਸਰੀਰ ਨੂੰ ਉਹ ਸਾਡੀ ਮ ਦਿਮਾਗ ਨੂੰ, ਸਾਡੀ ਮਾਸ ਪੇਸ਼ੀਆਂ, ਸਾਡੇ ਅੰਗ ਨੂੰ ਠੀਕ ਹੈ, ਕਿਉਂਕਿ ਪਾਣੀ ਅਗਰ ਅਸੀਂ ਨਹੀਂ ਪੀਂਦੇ ਤੇ ਸਾਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਕਿਉਂਕਿ ਪਾਣੀ ਜਿਹੜਾ ਹੈਗਾ ਆਯੁਰਵੈਦਿਕ ਨਾਲ ਹਿਸਾਬ ਨਾਲ ਤੇ ਅੰਮ੍ਰਿਤ ਹੈਗਾ ਨਾ। ਸਾਡੇ ਸਰੀਰ 'ਚ ਸਿਕਸਟੀਂ ਪਰਸੈਂਟ ਜਿਹੜਾ ਬੋਡੀ ਹੈਗੀ ਉਹ ਪਾਣੀ ਨਾਲ ਤੇ ਹੀ ਬਣਦੀ ਹੈਗੀ। ਕਿਉਂਕਿ ਪਾਣੀ 'ਚ ਅਗਰ ਇੱਕ ਕਮੀ ਹੋ ਜਾਏ ਤੇ ਸਾਨੂੰ ਪਿਆਸ ਲੱਗਦੀ ਹੈ, ਸਾਨੂੰ - ਪ੍ਰੋਬਲਮਸ ਕਿੰਨੀ ਹੋ ਜਾਂਦੀ ਆਂ ਡੀਹਾਈਡ੍ਰੇਸ਼ਨ, ਇਨਸਾਨ ਦੀ ਜਾਨ ਵੀ ਚਲੀ ਜਾਂਦੀ ਹੈ ਨਾ। ਕਹਿਣ ਦਾ ਮਤਲਬ ਮੇਰਾ ਐਹ ਹੋ ਗਿਆ।
ਕੇਹਾ ਕਿਉਂਕਿ ਪਾਣੀ ਕਿ ਪਾਣੀ ਬਿਨਾ ਸਾਡਾ ਜੀਵਨ ਹੈ ਹੀ ਨਹੀ। ਫਿਰ ਵੀ ਕਈ ਵਾਰ ਹੁੰਦੇ ਤੁਸੀਂ ਦੇਖਿਆ ਹੋਏਗਾ ਬੱਚੇ ਬਾਹਰ ਘੁੰਮਣ ਆਉਂਦੇ ਕਿ ਫਟਾਫਟ ਠੰਡਾ ਪਾਣੀ ਪੀ ਲੈਂਦੇ ਨੇ ਉਹ ਸਾਡੀ ਸਿਹਤ ਨੂੰ ਨੁਕਸਾਨ ਵੀ ਕਰਦਾ ਏ। ਤਾਂ ਆਪਾਂ ਨੂੰ ਮਤਲਬ ਜਾਦਾ ਫਰਿੱਜ ਦਾ ਠੰਡਾ ਪਾਣੀ ਹੁੰਦਾ ਓ ਨਈ ਪੀਣਾ ਸਿਹਤ ਲਈ ਵਦੀਆ ਨਈ ਹੁੰਦਾ।
ਹਾਂ ਓ ਤੇ ਗੱਲ ਤੁਸੀਂ ਸਹੀ ਕਹੀ ਪਰ ਦੇਖੋ ਨਾ ਪਾਣੀ ਪੀਣਾ ਬੱਚੇਆਂ ਨੂੰ ਤਾਂ ਸਾਨੂੰ ਬਤਾਣਾ ਪਏਗਾ ਨਾ ਤਰੀਕਾ ਦੱਸਣਾ ਪਏਗਾ ਨਾ ਕਿ ਕਿਵੇਂ ਪਾਣੀ ਪੀਣਾ
ਬਿਲਕੁਲ-ਬਿਲਕੁਲ ਏਹ ਤਾਂ ਤੁਸੀਂ ਬਿਲਕੁਲ ਠੀਕ ਗੱਲ ਦੱਸੀ
ਵੇਟ ਮੈਨੇਜਮੈਂਟ ਵੀ ਕਿੰਨਾ ਹੁੰਦਾ। ਵੇਟ ਲੋਸ ਕਿੰਨਾ ਹੁੰਦਾ ਕਿਓਕਿ ਡਾਕਟਰ, ਕਹਿੰਦਾ ਹੈ ਕਿ ਤੁਸੀਂ ਖਾਨਾ ਖਾਨ ਦੇ ਅੱਦੇ ਘੰਟੇ ਬਾਦ ਪਾਣੀ ਪੀਓ ਕਿਓਕਿ ਤੁਸੀਂ ਅਗਰ ਖਾਣੇ ਦੇ, ਇੱਕਦਮ ਪਾਣੀ ਪੀ ਲਵੋ ਤਾਂ ਤੁਆਡੇ ਪੇਟ ਦਾ ਡਾਇਜੈਸ਼ਨ ਠੀਕ ਨੀ ਰਹੇਗਾ। ਅਗਰ ਤੁਸੀਂ ਜਾਦਾ ਪਾਣੀ ਪੀਓਗੇ ਤਾਂ ਤੁਆਡਾ ਮੈਟਬਲੋਦੀਅਮ ਹੈ ਓ ਵੀ ਜਲਦੀ ਲੂਜ ਹੋਏਗਾ। ਤੁਆਡੀ ਜਿਹੜਾ ਚਮਕ ਹੈਗੀ ਫੇਸ ਦਾ ਗਲੋ ਹੈਗਾ ਓ ਬਰਕਰਾਰ ਰਹੇਗਾ। ਕਿਓਕਿ ਪਾਣੀ ਨਾਲ ਤੁਆਡੀ ਬੋਡੀ ਦੇ ਜਿਹੜੇ ਟੋਕਸੀਨ ਹੈਗੇ ਯੂਰੀਨ ਨਾਲ ਬਾਹਰ ਨਿਕਲਦੇ ਹੈਗੇ ਨਾ। ਤੁਆਡੀ ਕਿਡਨੀ ਦੀ ਸਫ਼ਾਈ ਹੁੰਦੀ ਏ।
ਬਿਲਕੁਲ-ਬਿਲਕੁਲ ਏਹ ਤਾਂ ਤੁਸੀਂ ਬਿਲਕੁਲ ਠੀਕ ਗੱਲ ਕਈ। ਆਪਾਂ ਨੂੰ ਜੇੜਾ ਪਾਣੀ ਹੁੰਦਾ ਹੈ ਓਦੇ ਨਾਲ ਆਪਾਂ ਜਿਵੇਂ ਜਾਦਾ ਪਾਣੀ ਪੀਂਦੇ ਨੇ ਓਦੇ ਨਾਲ ਤੁਸੀਂ ਦੇਖਿਆ ਹੋਏਗਾ ਕਈਆ ਦੀ ਸਕਿਨ ਕਿੰਨੀ ਗਲੋ ਕਰਦੀ ਏ। ਔਰ ਜੇੜਾ ਪਾਣੀ ਤੁਸੀਂ ਦੇਖਿਆ ਹੋਏਗਾ ਘੱਟ ਪੀਂਦੇ ਨੇ ਓਦੇ ਓਨਾਂ ਦੇ ਫੇਸ ਵਿੱਚ ਤੁਸੀਂ ਵੇਖ ਕੇ ਹੋਏਗਾ ਯੂਰੀਆ ਵਗੈਰਾ ਥੋੜੀ ਜਲਦੀ ਆ ਜਾਂਦੀਆਂ ਨੇ। ਇਸ ਲਈ ਮੈਨੂੰ ਤਾਂ ਏਹੀ ਲੱਗਦਾ ਕਿ ਮਤਲਬ ਪਾਣੀ ਪੀਣ ਦੇ ਬਹੁਤ ਬੈਨੀਫਿਟ ਹੈਗੇ ਆ ਸਾਨੂੰ ਜਿਵੇਂ ਤੁਸੀਂ ਦੱਸਿਆ ਆਪਾਂ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਸਾਡੇ ਸਰੀਰ ਵਿੱਚ ਜੇੜੇ ਪਾਣੀ ਦੇ ਪਸੀਨਾ ਆਦਾ ਓਦੇ ਨਾਲ ਵੀ ਤੁਆਡੇ ਸਰੀਰ ਦੀ ਗੰਦਗੀ ਬਾਹਰ ਨਿਕਲਦੀ ਐ। ਜੇੜਾ ਆਪਾਂ ਯੂਰੀਨ ਪਾਸ ਕਰਦੇ ਹਾਂ ਓਦੇ ਨਾਲ ਵੀ ਤਾਂ ਸਾਡੀ ਕਿਡਨੀ ਦੀ ਜੇੜੀ ਸਫ਼ਾਈ ਹੁੰਦੀ ਐ ਔਰ ਦੇਖੋ ਤੁਸੀਂ ਪਾਣੀ ਦੇ ਬਗੈਰ ਪਾਣੀ ਦੇਖੋ ਸਾਡੇ ਲਈ ਕਿੰਨਾ ਜ਼ਰੂਰੀ ਹੋ ਗਿਆ। ਮੈਨੂੰ ਤਾਂ ਏਹ ਲੱਗਦਾ ਪਾਣੀ ਨੂੰ ਸਾਨੂੰ ਥੋੜਾ ਬਹੁਤ ਜਿਵੇਂ ਬਚਾ ਕੇ ਵੀ ਜਿਵੇਂ ਵੇਸਟੇਜ ਆਪਾਂ ਵੇਸਟ ਨਾ ਕਰੀਏ। ਜੇ ਆਪਾਂ ਸਾਡੇ ਘਰ ਵਿੱਚ ਜਿਵੇਂ ਆਪਾਂ ਬਰੱਸ਼ ਵਗੈਰਾ ਕਰਦੇ ਆ। ਤੇ ਕਈ ਵਾਰ ਵੇਖਿਆ ਹੋਏਗਾ ਤੁਸੀਂ ਬੱਚੇ ਕੀ ਕਰਦੇ ਨੇ ਪਾਣੀ ਦੀ ਜੇੜੀ ਟੈਪ ਓ ਖੁੱਲੀ ਛੱਡ ਦਿੰਦੇ ਨੇ। ਨਾਲ-ਨਾਲ ਬਰੱਸ਼ ਕਰਦੇ ਓਦੇ ਨਾਲ ਕੀ ਹੁੰਦਾ ਪਾਣੀ ਦੀ ਤੁਸੀਂ ਵੇਖਿਆ ਹੋਏਗਾ ਕਿੰਨੀ ਵੇਸਟੇਜ ਹੁੰਦੀ ਹੈ। ਤਾਂ ਆਪਾਂ ਨੂੰ ਟੈਪ ਦੀ ਜਗਾ ਟੈਪ ਬੰਦ ਕਰਕੇ ਮੱਗੇ ਚ ਪਾਣੀ ਲੈ ਕੇ ਬਰੱਸ਼ ਕਰਨਾ ਚਾਈਦਾ ਜਿਦੇ ਪਾ ਨਾਲ ਪਾਣੀ ਦੀ ਆਪਾਂ ਬਚਾ ਸਕੀਏ ਪਾਣੀ
ਓਹੁਤ ਤੁਸੀਂ ਸਹੀ ਗਈ ਦੇਖੋ ਪਾਣੀ ਪੀਣ ਦਾ ਨਾ ਇੱਕ ਤਰੀਕਾ ਹੁੰਦਾ ਕਿਓਕਿ ਪਾਣੀ ਕਿਸ ਟਾਈਮ ਪਿਆ ਜਾਏ ਔਰ ਕੈਸੇ ਪਿਆ ਜਾਏ ਏਹ ਚੀਜ਼ਾਂ ਵੀ ਬੜੀ ਮਾਇਨੇ ਰੱਖਦੀਆਂ ਹੈਗੀਆਂ। ਕਿ ਪਾਣੀ ਪੀਣ ਨਾਲ ਦੇਖੋ ਕਿਓਕਿ ਸਾਡੇ ਸਰੀਰ ਚ ਨਾ ਤਿੰਨ ਤਰਾਂ ਦੀ ਹੁੰਦੀ ਸਾਡੀ ਜੇੜੀ ਬੋਡੀ ਹੈਗੀ ਓ ਵਾਤ, ਪਿੱਤ, ਔਰ ਕਵ ਵਾਲੀ ਹੁੰਦੀ ਹੈਗੀ। ਪਾਣੀ ਪੀਣ ਦਾ ਆ ਨਈ ਇੱਕ ਤਰੀਕਾ ਹੈਗਾ ਕਿ ਬਹਿ ਕੇ ਪੀਣਾ ਚਾਈਦਾ ਸਭ ਤੋਂ ਪਹਿਲੇ ਤੇ ਕਿ ਖੜੇ ਹੋ ਕੇ ਸਿੱਧੇ ਪੀਣ ਨਾਲ ਨਾ ਕਿਓਕਿ ਪਾਣੀ ਜੇੜਾ ਹੈਗਾ ਓ ਸਾਡੇ ਨੀਚਲੇ ਹਿੱਸੇ ਜਾ ਜਾਂਦਾ ਜਿਦੇ ਨਾਲ ਮਤਲਬ ਸਾਡੀ ਕਿਡਨੀਆਂ ਦੇ ਓਤੇ ਤੇ ਬੜਾ ਜ਼ੋਰ ਪੈਂਦਾ, ਤੇ ਹਮੇਸ਼ਾ ਜਦੋਂ ਵੀ ਪਾਣੀ ਪੀਓ ਤੇ ਬਹਿ ਕੇ ਪੀਓ। ਨਾਲ ਜਿੜਾ ਪਾਣੀ ਹੈਗਾ ਓ ਤੁਸੀਂ ਸਿਪ-ਸਿਪ ਕਰਕੇ ਪੀਓ ਗੁੱਟ-ਗੁੱਟ ਕਰਕੇ ਪੀਣਾ ਹੈਗਾ, ਐਂ ਨੀ ਚਾਹ ਜਿਵੇਂ ਪੀਂਦੇ ਆ ਨਾ ਓਸ ਤਰਾਂ ਚਾਹ ਪਾਣੀ ਪੀਣਾ ਐ ਨੀ ਕਿ ਇੱਕ ਮਿੰਨਟ ਸੈਕਿੰਡ ਵੀ ਨੀ ਲਾਇਆ ਤੁਸੀਂ ਪਾਣੀ ਪੀਉ। ਕਿਉਂਕਿ ਓ ਇਕਦਮ ਸਾਡੇ ਪੇਟ ਚ ਪਾਣੀ ਜਾ ਨਾ ਓ ਸਾਡੀ ਪਾਚਨ ਕਿ੍ਰਆ ਹੈਗੀ ਨਾ। ਉਨੂੰ ਕਮਜ਼ੋਰ ਕਰਦੈਗਾ ਅਗਰ ਤੁਸੀਂ ਸਿੱਪ-ਸਿਪ ਕਰਕੇ ਪਾਣੀ ਪੀਂਦੇਓ ਨਾ ਸਾਡੇ ਪੇਟ ਦੀ ਜੇੜੀ ਪਾਚਨ ਕ੍ਰਿਆ ਉਂਦੀ ਐ ਓ ਮਜ਼ਬੂਤ ਰੈਂਦੀ ਐ, ਨਾਲ ਤੁਸੀਂ ਕਦੀ ਦੇਖਿਆ ਹੋਏਗਾ ਕਿਸੀ ਦਾ ਪੇਟ ਅਪਸਟ ਰਹਿੰਦੈ। ਤੇ ਪਾਣੀ ਜੇੜਾ ਹੋਗਿਆ ਓ ਰਾਤ ਨੂੰ ਤਾਂਬੇ ਵਾਲਾ ਜੇੜਾ ਜੱਗ ਹੁੰਦੈ ਉਦੇ ਅੰਦਰ ਪਾਣੀ ਭਰ ਕੇ ਰੱਖੋ। ਸਵੇਰੇ ਉਠੋ ਤੇ ਪਾਣੀ ਪੀਓ, ਉਦੇ ਨਾਲ ਤੁਆਡਾ ਇੱਕ ਤੇ ਪੇਟ ਵੀ ਫਰੈਸ਼ ਹੋਏਗਾ ਨਾਲ ਉਹਦੇ ਅੰਦਰ ਜੇੜੇ ਬੈਕਟੀਰੀਆ ਹੁੰਦੇ ਐ ਨਾ ਗਲਤ ਬੈਕਟੀਰੀਆ ਉ ਵੀ ਮਾਰ ਜਾਂਦੇ ਅ-ਅ। ਦੂਜਾ ਨਾਲ ਸਵੇਰੇ ਉਠ ਕੇ ਤੁਸੀਂ ਗੁਨਗੁਨਾ ਪਾਣੀ ਪੀਓ ਫਰਿੱਜ ਦੇ ਪਾਣੀ ਨਾਲ ਵੈਸੇ ਵੀ ਤੁਸੀਂ ਮੈਂ ਤੇ ਕਵਾਗੀ ਗਰਮੀਆਂ 'ਚ ਵੀ ਤੁਸੀਂ ਮਟਕੇ ਦਾ ਪਾਣੀ ਯੂਸ ਕਰੋ। ਫਡਿੱਜ ਦੇ ਪਾਣੀ ਕੋਲੋਂ ਬਚੋ ਕਿਉਂਕਿ ਉਦੇ ਨਾਲ ਤੋਹਾਡੀ ਨਾ ਜੇੜਾ ਪੇਟ ਦੀ ਜੇੜੀ ਕੈਂਦੇ ਹੈਗੇ ਜਿੜੀ ਤੁਪ-ਕ ਤੰਤਰਿਕਾਏਂ ਹੋਂਦੀ ਐਗੀਐਂ ਓ ਸੁਕੜ ਜਾਂਦੀਆ ਐਂ ਠੰਡੇ ਪਾਣੀ ਨਾਲ ਨਾ। ਐਸ ਕਾਰਨ ਹਮੇਸ਼ਾ ਯਾ ਤੇ ਮਟ ਕੇਣਾ ਪਾਣੀ ਪੀਓ ਜਾਂ ਗੁਨਗੁਣਾ ਪਾਣੀ ਪੀਓ ਜਾਂ ਤਾਂਬੇ ਦੇ ਜਗ ਦੇ ਅੰਦਰ ਪਾਣੀ ਪੀਓ ਮੈਂ ਤੇ ਕਵਾਂਗੀ।
ਐਤਾਂ ਬਿਲਕੁਲ ਤੁਸੀਂ ਠੀਕ ਗੱਲ ਕਈ ਕੀ ਪਾਣੀ ਨੂੰ ਆਪਾਂ ਨੂੰ ਸਿਪ-ਸਿਪ ਕਰਕੇ ਪੀਣਾ ਚਾਹੀਦੈ। ਇੱਕ ਤੁਸੀਂ ਵੇਖਿਆ ਹੋਏਗਾ ਜੇ ਆਪਾ ਕੈਂਦੇ ਨੇ, ਜੇ ਆਪਾ ਚਾਏ, ਕੌਫੀ ਪੀਨੇਆਂ ਤਾ ਸਾਨੂੰ ਦੋ ਗਲਾਸ ਐਕਸਟਰਾ ਪਾਣੀ ਪੀਣਾ ਚਾਹੀਦੈ ਕਉਂਕਿ ਚਾ, ਕੌਫੀ ਦੇ ਅੰਦਰ ਧੁਆਨੂੰ ਪਤਾ ਕੈਫੀਨ ਹੁੰਦੈ ਓ ਸਾਡੀ ਸੇਹਤ ਲਈ ਵਧੀਆ ਨੀਂ ਹੁੰਦਾ। ਤਾਂ ਕੇ ਡੋਕਟਰ ਕੈਂਦੇ ਨੇ ਕਿ ਮਤਲਬ ਸ ਆਪਾ ਅਗਰ ਦਿਨ ਚ ਇੱਕ ਕੱਪ ਚਾਅ ਪੀਂਨੇਆਂ ਜਾਂ ਦੋ ਕੱਪ ਚਾਅ ਪੀਂਨੇਆਂ। ਤੋ ਉਸਦੇ ਹਿਸਾਬ ਨਾਲ ਸਾਨੂੰ ਜ ਜਿਵੇਂ ਇੱਕ ਇਕ ਕਪ ਚਾਅ ਪੀਤੀ ਤਾ ਦੋ ਸਾਨੂੰ ਗਲਾਸ ਪਾਣੀ ਦਾ ਐਕਸਟਰਾ ਜਿੰਨਾ ਆਪਾਂ ਜਿਵੇਂ ਦਸ ਤੋਂ ਬਾਰਾਂ ਗਲਾਸ ਪੀਂਨੇਆਂ ਉਸ ਤੋਂ ਵੱਧ ਪੀਣਾ ਚਾਈਦੈ ਤਾਂਕਿ ਮਤਲਬ ਸਾਡਾ ਜੇੜਾ ਬ ਸਰੀਰ ਐ ਸਾਡੀ ਹੈਲਥ ਐ ਓ ਵਧੀਆ ਰਹਿ ਸਕੇ। ਅ ਪਾਣੀ ਦਾ ਦ ਦੇਖੋ ਕਿੰਨੇ ਫਾਇਦੇ ਦੱਸੇ ਗਏ ਨੇ ਸਾਨੂੰ।। ਕਿ ਪਾਣੀ ਪੀਣ ਨਾਲ ਕਿੰਨਾ ਸਾਡੀ ਸਕਿੰਨ ਗਲੋਅ ਕਰਦੀਐ ਸਾਡੀ ਸਿਹਤ ਵਧੀਆ ਰੈਂ ਕੀ ਐ ਤਾ ਪਾਣੀ ਪੀਣ ਦੇ ਤਾ ਮੈਨੂੰ ਲੱਗਦਾ ਫਾਇਦੇ -ਫਾਇਦ ਐ ਨੁਕਸਾਨ ਤਾ ਕੋਈ ਮੈਨੂੰ ਦਿਖ ਨੀ ਪਿਆ ਕੀ ਕੋਈ ਨੁਕਸਾਨ ਹੀ ਹੋਏਗਾ।
ਨਈ-ਨਈ-ਨਈ, ਬਿਲਕੁਲ ਉਪਰ ਪਰ ਪਾਣੀ ਕਦੋਂ ਪੀਣਾ ਚਾਹੀਦੈ ਇਸ ਟਾਈਮ ਧਿਯਾਨ ਰਾਖਣਾ ਚਾਈਦੈ ਕੀ ਕਬ ਪੀਣਾ ਚਾਹੀਦੈ ਜਿਵੇਂ ਮੈਂ ਤੂੰਹਾਨੂੰ ਦਸਦੀ ਆਂ ਕੀ ਸਵੇਰੇ ਉੱਠ ਕੇ ਜਦ ਤੁਸੀਂ ਜਾਂ ਤੇ ਬਿਨਾਂ ਬਰੱਸ਼ ਕਰੇ ਵੀ ਤੁਸੀਂ ਪੀ ਸਕਦੇ ਓ ਕੀ ਧੋਆਡੇ ਬੋਡੀ ਦੇ ਅੰਦਰ ਜੇਰੇ ਟੌਕਸੀਨ ਓ ਜਾਂਦੇ ਆ ਓ ਬਾਰ ਨਿਕਲ ਜਾ ਹੋਵੇ ਸ਼ ਤੇ ਕਈ ਲੋਕੀ ਬਰੱਸ਼ ਕਰੇ- ਕਰਕੇ ਵੀ ਦੋ ਤਿੰਨ ਗਿਲਾਸ ਦੋ ਗਿਲਾਸ ਤੋਂ ਘੱਟ ਕਮ ਤੋਂ ਕਮ ਦੋ ਗਿਲਾਸ ਤੇ ਪਾਣੀ ਤੁਹਾਨੂੰ ਗੁਨਗੁਣਾ ਪੀਨਾਂ ਈ ਚਾਹੀਦੈ, ਮੈਂ ਤੇ ਕਾਂਗੀ ਬਿਨਾਂ ਬਰੱਸ਼ ਕਰੇ ਪੀਓ। ਤੇ ਤੁਆਡੀ ਬੋਡੀ ਦੇ ਜਿਹੜੇ ਵੀ ਟੌਕਸੀਨ ਹੋਣੈ ਐ ਨਾ ਓ ਸਾਰੇ ਬਾਰ ਨਿਕਲ ਜਾਣੇ ਐ। ਨਾਨ ਕਦੀ ਅੱਜ-ਕੱਲ ਇੱਕ ਡੌਕਟਰ ਸੀ ਅ-ਸ ਪੇ- ਮੈਂ ਬੈਠੀ ਸੀ ਓਨੂੰ ਹਾਈ ਬਲੱਡ ਪ੍ਰੈਸ਼ਰ ਸੀ ਤੇ ਡਾਕਟਰ ਨੇ ਉਨੂੰ ਸਜਸਟ ਕੀਤਾ ਕੀ ਨਾਨ ਤੋਂ ਪੈਲੇ ਤੁਸੀਂ ਇੱਕ ਗੀਲਾਸ ਪਾਣੀ ਪੀਓ, ਨਾਨ ਤੋ ਪੈਲੇ ਇੱਕ ਗੀਲਾਸ ਅਗਰ ਤੁਸੀਂ ਨੌਰਮਲ ਪਾਣੀ ਨਾਂ ਤੋਆਡਾ ਬਲੱਡ ਪ੍ਰੈਸ਼ਰ ਹੈਗਾ ਉ ਕੰਟਰੋਲ ਚ ਰਹਿੰਦੈ। ਨਾਲ ਸੋਣ ਤੋਂ ਪੈਲੇ ਸੋਣ ਤੋਂ ਪੈਲੇ ਵੀ ਅਗਰ ਤੁਸੀਂ ਨਾ ਪਾਣੀ ਪੀ ਕੇ ਸੋਂਦੇ ਓ ਨਾ ਤੇ ਤੁਹਾਨੂੰ ਹਾਰਟ ਅਟੈਕ ਤੇ ਸਟੋਕ ਦਾ ਖਾਤਰਾ ਨਾ ਘੱਟ ਰਹਿੰਦੈ ਕੈਣ ਦਾ ਮਤਲਬ ਮੇਰਾ ਹੋ ਗਿਆ ਦੇਖੋ ਪਾਣੀ ਪੀਣ ਦੇ ਵੀ ਆਪਣੇ-ਆਪ ਤਰੀਕੇ ਹੈਗੇ, ਪਾਣੀ ਸਾਡੇ ਵਾਸਤੇ ਅੰਮ੍ਰਿਤ ਹੈਗਾ, ਬਸ ਅੰਮ੍ਰਿਤ ਵੀ ਦੇਖੋ, ਇੱਕ ਟਾਈਮ 'ਚ ਜਾ ਕੇ ਓ ਕੈਂਦੇ ਅ ਨਾ, ਪੋਇਜ਼ਨ ਬਣ ਜਾਂਦਾ ਹੈਗਾ ਤੁਸੀਂ ਓਦਾ ਸਈ ਇਸਤੇਮਾਲ ਨਈ ਕਰੋਗੇ, ਕੈਣ ਦਾ ਮਤਲਬ ਮੇਰਾ ਐ ਈ ਆ। ਤੇ ਪਾਣੀ ਨੂੰ ਤੁਸੀਂ ਠੀਕ ਇਸਤੇਮਾਲ ਕਰੋ, ਕੈਣ ਦਾ ਮਤਲਬ ਹੋ ਗਿਆ ਜਿਵੇਂ ਖੜੇ ਹੋ ਕੇ ਨਾ ਪੀਓ, ਖਾਣਾ ਖਾਣ ਦੇ ਤੁਰੰਤ ਬਾਦ ਨਾ ਪੀਓ ਨਾਲ ਜਿਵੇਂ ਤੁਸੀਂ ਇੱਕਦਮ ਕਸਰਤ ਕਰਕੇ ਆ ਰਹੇ ਓ, ਤੱਦ ਵੀ ਨਾ ਪੀਓ, ਕਿਓਕੇ ਇੱਕਦਮ ਤੁਸੀਂ ਕਸਰਤ ਕਰਕੇ ਆ ਰਹੇ ਓ ਔਰ ਯੋਗਾ ਕਰਕੇ ਆ ਰਹੇ ਓ, ਜਾਂ ਵਰਕ ਆਊਟ ਕਰਕੇ ਆ ਰਹੇ ਓ ਔਰ ਤੁਸੀਂ ਆਂਦੇ ਈ ਇੱਕਦਮ ਠੰਡਾ ਪਾਣੀ ਪੀ ਲੋਗੇ ਤੇ ਓਵੀ ਨਾ ਤੁਆਡੀ ਬੋਡੀ ਦਾ ਟੈਂਪਰੇਚਰ ਚੇਂਜ ਹੋ ਜਾਏਗਾ, ਨਾਲ ਤੁਹਾਨੂੰ ਇਫੈਕਟ ਕਰੇਗਾ ਤੁਹਾਡੀ ਤੁਆਡਾ ਸ਼ਮਕ ਹੈਗਾ, ਓ ਕੰਮ ਨੀ ਕਰਨਾ ਬਾਰ-ਬਾਰ ਨਾ
ਠੀਕ ਗੱਲ ਕਈ, ਤੁਸੀਂ ਐ ਤਾਂ ਮਤਲਬ ਮੈਨੂੰ ਬੜੇ ਫਾਇਦੇ ਲੱਗੇ ਏਹਦੇ ਕਿ ਮਤਲਬ ਤੁਸੀਂ, ਜਿਵੇਂ ਤੁਸੀਂ ਦੱਸੇਆ। ਕਿ ਜਿਵੇਂ ਇਕ ਦਮ ਤੋਂ ਆਪਾਂ ਬੱਚੇ ਕਈ ਵਾਰ ਹੁੰਦੇ ਨੇ, ਖੇਲ ਕੂਦ ਕੇ ਆਂਦੇ ਨੇ ਇਕਦਮ ਤੋਂ ਪਾਣੀ ਲੈਣ ਪੀ ਲੈਂਦੇ ਨੇ, ਤਾਂ ਓਨਾਂ ਨੂੰ ਥੋੜ੍ਹਾ ਜਿਹਾ ਜਿਵੇਂ ਵੇਟ ਕਰਨਾ ਚਾਈਦਾ, ਕੋਈ ਦੋ, ਤਿੰਨ ਮਿੰਟ ਦਾ ਤਾਂ ਓਦੇ ਬਾਦ ਬੰਦਾ ਆ ਕਿ ਥੋੜਾ ਜਾ ਆਪਦਾ, ਟੈਂਪਰੇਚਰ ਬੋਡੀ ਦਾ ਠੀਕ ਹੋ ਜਾਏ ਤਾਂ ਬੰਦੇ ਨੂੰ ਪਾਣੀ ਪੀਣਾ ਚਾਈਦਾ, ਐ ਗੱਲ ਬੜੀ ਵਧੀਆ ਲੱਗੀ। ਵੀ ਮਤਲਬ ਨਿਹਾਰ ਨੂੰ ਪਾਣੀ ਪੀਣਾ ਚਾਈਦਾ, ਸਵੇਰੇ ਬਿਨਾਂ ਬਰੱਸ਼ ਕਰੇਵੇ ਓ ਤੋਂ ਮੈਂ ਵੀ ਸੁਣਿਆ ਸੀ, ਬਟ ਮੈਂ ਤਾਂ ਕਦੇ ਪੀਤਾ ਨੀ ਪਰ ਮੈਨੂੰ ਗ ਸੁਣ ਕੇ ਬੜਾ ਵਧੀਆ ਲੱਗੇਆ ਕਿ ਤੁਸੀਂ ਦੱਸੇਆ ਕਿ ਮਤਲਬ ਕਿ, ਸਵੇਰੇ ਬਿਨਾਂ ਬਰੱਸ਼ ਕਰੇ ਵੀ ਪਾਣੀ ਪੀਣਾ ਚਾਈਦਾ, ਓ ਸਾਡੀ ਸੇਹਤ ਲਈ ਕਿੰਨਾ ਵਧੀਆ ਜਾ ਓਦਾ ਕਿੰਨੇ ਫਾਇਦੇ ਨੇ, ਸਾਡੀ ਇਸ ਬੋਡੀ ਲਈ ਓਦੇ ਨਾਲ ਸਾਡੇ ਕਿੰਨੇ ਬੈਨੀਫਿਟ ਹੁੰਦੇ ਨੇ ਕਈ ਲੋਕੀ ਮੈਂ ਦੇਖਿਆ ਸਵੇਰੇ ਉੱਠ ਕੇ ਪਾਣੀ ਪੀਂਦੇ ਨੇ।
ਕੋਸਾ ਕਰਕੇ ਪਾਣੀ ਨੀ ਪੀਂਦੇ ਨੇ ਤਾਂ ਸਾਡੇ ਮਤਲਬ ਵਧੀਆ ਹੁੰਦਾ ਐ ਚਲੋ, ਆਪਾਂ ਨੂੰ ਆਪਦੀ ਸੇਹਤ ਦਾ ਦਿਆਨ ਰੱਖਣਾ ਚਾਈਦਾ, ਮੈਨੂੰ ਵੀ ਦੱਸ ਕਿਸੇ ਡਾਕਟਰ ਨੇ ਦੱਸਿਆ ਸੀ, ਮੈਂ ਸੁਣਿਆ ਸੀ ਓਨੇ ਦੱਸਿਆ ਕਿ ਜਿਵੇਂ ਆਪਾਂ ਨਹਾ ਕੇ ਆਂਦੇ ਆ ਨਾ, ਓਸ ਤੋਂ ਬਾਦ ਵੀ ਸਾਨੂੰ ਇੱਕ ਗਿਲਾਸ ਪਾਣੀ ਪੀਣਾ ਚਾਈਦਾ, ਓ ਸਾਡੇ ਜਿਵੇਂ ਕਿਸੇ ਨੂੰ ਹਾਰਟ ਪੇਸ਼ੈਂਟ ਵਗੈਰਾ ਹੁੰਦਾ, ਓਨਾਂ ਦੇ ਲਈ ਵਧੀਆ ਹੁੰਦਾ ਐ, ਪਾਣੀ ਪੀਣਾ ਮਤਲਬ ਮਤਲਬ ਨਹਾ ਕੇ ਜਦੋਂ ਆਪਾਂ ਆਂਣੇ ਆਂ ਤਾਂ ਪਾਣੀ, ਇੱਕ ਗਲਾਸ ਪਾਣੀ ਜ਼ਰੂਰ ਪੀਣਾ ਚਾਈਦਾ, ਓ ਸਾਡੀ ਸਿਹਤ ਲਈ ਵਧੀਆ ਐ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਹੋਈ, ਤਾਂ ਮੈਨੂੰ ਵੀ ਪਤਾ ਲੱਗੇਆ ਕੇ ਪਾਣੀ ਦੇ ਕਿੰਨੇ ਸਾਰੇ ਬੈਨੀਫਿਟ ਐ ਜਿਵੇਂ ਸਾਡਾ ਸਿਹਤ ਵਧੀਆ ਰੈਂਦੀ ਐ, ਸਾਡੀ ਸਕਿੰਨ ਵਿੱਚ ਗਲੋ ਆਂਦਾ ਐ, ਸਾਡੇ ਹਾਰਟ ਡਿਜ਼ੀਜ਼ ਤੋਂ ਬੱਚਦੇ ਆ ਔਰ ਮਤਲਬ ਜੇੜੇ ਸਵੇਰੇ ਉੱਠ ਕੇ ਆਪਾਂ ਗੁਣਗੁਣਾ ਪਾਣੀ ਪੀਦੇ ਆ, ਸਾਡੀ ਸੇਹਤ ਲਈ ਕਿੰਨੀਆਂ ਵਧੀਆ ਹੁੰਦਾ ਐ, ਔਰ ਆਪਾਂ ਜੇਹੜਾ ਪਾਣੀ ਆਪਾਂ ਨੂੰ ਪਾਣੀ ਪੀਣ ਦੇ ਤਰੀਕੇ ਵੀ ਪਤਾ ਲੱਗੇ, ਕੇ ਕੇਹੜਾ ਕੇਹੜੇ ਤਰੀਕੇ ਕੇ ਨਾਲ ਸਾਨੂੰ ਪਾਣੀ ਗੁੱਟ-ਗੁੱਟ, ਜਿਵੇਂ ਤੁਸੀਂ ਦੱਸਿਆ ਸਿੱਪ-ਸਿੱਪ ਕਰਕੇ ਪਾਣੀ ਪੀਣਾ ਚਾਈਦਾ ਓ ਸਾਡੀ ਸੇਹਤ ਲਈ ਵਧੀਆ ਹੁੰਦਾ। ਤਾਂ ਵਧੀਆ ਲੱਗਿਆ ਤੁਆਡੇ ਨਾਲ ਗੱਲ ਮੈਨੂੰ ਵੀ ਪਤਾ ਲੱਗਿਆ ਕਿ ਪਾਣੀ ਦੇ ਕਿੰਨੇ ਬੈਨੀਫਿਟ ਹੋ ਮਤਲਬ ਹੈਗੇ ਪਰ ਆਪਾਂ ਫਿਨਿੰਸ ਤਰੀਕੇ ਨਾਲ
ਕਮੀ ਤੇ ਦੇਖੋ ਸਾਡੀ। ਪ੍ਰਕਰਤੀ ਪ੍ਰਕਰਤੀ ਦਾ ਇੱਕ ਅਨਮੋਲ ਤੋਹਫ਼ਾ ਹੈਗਾ ਨਾ ਕੈਣ ਦਾ ਮਤਲਬ ਐ ਹੋ ਗਿਆ। ਚਲੋ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ, ਸ਼ਸ਼ੀਆ ਕਾਲ ਜੀ।